ਹਲੋ। ਹਾਂਜੀ, ਹੈਲੋ ਸਤਿ ਸ਼੍ਰੀ
ਹੈਲੋ।
ਹੈਲੋ।
ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ ਆਵਾਜ਼ ਨਹੀਂ ਆਉਂਦੀ ਜੀ।
ਆ ਰਹੀ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਅੱਛਾ।
ਹੋਰ ਕੀ ਕਰਦੇ ਸੀ।
ਬਸ ਫ੍ਰੀ ਸੀਗਾ ਜੀ। ਮੈ ਕਿਹਾ ਚੱਲ ਕੋਲ ਕਰ ਲਈਏ ਟਾਸਕ ਵੀ ਪੂਰਾ ਕਰ ਲਈਏ।
ਹੋਰ ਰੋਟੀ ਪਾਣੀ ਖਾ ਪੀ ਲਿਆ ਅੱਜ।
ਹਾਂਜੀ। ਰੋਟੀ ਅੱਜ ਹਾਫ ਡੇ ਲਾਇਆ ਸੀਗਾ ਜੀ ਕੰਮ ਤੇ ਬਸ ਤਾਂ ਖਾ ਕੇ ਫਿਰ ਅੱਗੇ ਥੋੜ੍ਹਾ ਜੇਹਾ ਕੰਮ ਸੀਗਾ।
ਓਕੇ, ਓਕੇ। ਹੋਰ ਕੀ ਬਣਾਇਆ ਸੀ ਦੁਪਹਿਰੇ।
ਦੁਪਹਿਰ ਇਹ ਭਿੰਡੀ ਬਣਾਈ ਸੀ ਅੱਜ ਜੀ।
ਠੀਕ ਹੈ ਉਹ ਕਿੱਦਾਂ ਪਿਆਜ਼ ਵਾਲੀ ਬਣਾਉਂਦੇ ਆ ਦੂਜੀ ਵੀ
ਹਮ ਪਿਆਜ ਵਾਲੀ ਵੀ ਬਣਾਉਂਦੇ ਨੇ ਜੀ। ਪਿਆਜ ਵਾਲਾ ਹੀ ਬਣਾਉਂਦੇ ਹਾਂ ਜੀ।
ਠੀਕ ਹੈ।
ਹਮ।
ਹੋਰ ਕੀ ਕਰਦੇ ਸੀ।
ਬਸ ਪੈਰੇ ਸੀਗੇ ਜੀ।
ਠੀਕ ਹੈ ਹੋਰ ਬੱਚਿਆਂ ਦਾ ਕੰਮ ਹੋ ਗਿਆ ਜੀ। ਕੱਲ੍ਹ ਤੋਂ ਸਕੂਲ ਸਟਾਰਟ ਹੈ ਇੱਕ ਤਰੀਕ ਤੋਂ।
ਹਾਂਜੀ ਬੱਚੇ ਅੱਜ ਆਏ ਆ ਜੀ, ਬਸ ਕਰੀ ਜਾਂਦੇ ਥੋੜ੍ਹਾ ਜਿਹਾ ਰਹਿ ਗਿਆ ਕੰਮ ਉਹਨਾਂ ਦਾ। ਤੇ
ਠੀਕ ਹੈ।
ਮਨੂੰ ਕਹਿੰਦੇ ਕੱਲ੍ਹ ਨੂੰ ਜਾਣਗੇ ਸਕੂਲੇ। ਬਹੁਤ ਦਿਨ ਫਰੀ ਹੋ ਗਏ ਇਹਨਾਂ ਨੂੰ।
ਨਹੀਂ ਕਹਿ ਰਹੇ ਛੁੱਟੀਆਂ ਹੋ ਜਾਣਗੀਆਂ ਦੇਖੋ, ਜੇ ਛੁੱਟੀਆਂ ਹੋ ਜਾਣ ਤਾਂ ਬਚ ਜਾਣ ਤਾਂ
ਠੀਕ ਹੈ ਕਹਿੰਦੇ ਆ ਦੇਖੋ
ਹਾਂਜੀ ਗਰਮੀ ਬਹੁਤ ਜ਼ਿਆਦਾ ਨਾ ਏ ਕਿਉਂਕਿ ਸਕੂਲਾਂ ਦੇ ਵਿੱਚ ਕਿਹੜੇ ਏ ਸੀ ਲੱਗੇ ਹੁੰਦੇ ਨੇ, ਘਰਾਂ ਦੇ ਵਿੱਚ
ਗਰਮੀ ਹੈਗੀ ਬਹੁਤ ਗਰਮੀ ਏ ਸੀ ਵੀ ਜਵਾਬ ਦੇ ਜਾਂਦੇ ਆ।
ਹਾਂਜੀ। ਬਹੁਤ ਔਖਾ ਹੋਇਆ ਪਿਆ ਗਰਮੀ ਨਾਲ।
ਮੀਂਹ ਮੂੰਹ ਜਿੱਦਾਂ ਕੋਈ ਪਊਗਾ ਫੇਰ ਹੀ ਹੈ।
ਹਾਂਜੀ ਮੈਂ ਵੀ ਬਸ ਬੱਚਿਆਂ ਦਾ ਕੰਮ ਕਰ ਰਹੀ ਸੀਗੀ।
ਅੱਛਾ ਜੀ।
ਤੇ ਪਹਿਲਾਂ ਤਾਂ ਥੋੜ੍ਹਾ ਜ ਕਰਦੀ ਸੀ ਮੈਂ ਕਿਹਾ ਚੱਲ ਛੁੱਟੀਆਂ ਹੋ ਜਾਣਗੀਆਂ ਚਲੋ ਵੱਧ ਜਾਣਗੀਆਂ ਫੇਰ ਕਰਾਂਗੇ।
ਹਮ।
ਹੁਣ ਬਸ ਕਰਨਾ ਹੀ ਪੈਣਾ।
ਹਾਂਜੀ ਇਹ ਤਾਂ ਹੈ।
ਹਮ ਬੱਚੀ ਛੋਟੀ ਆ ਉਹਨੂੰ ਤਾਂ ਕਲਰ ਵੀ ਨੀ ਕਰਨੇ ਆਉਂਦੇ ਜੋ ਜਿ ਵਰਕ ਦਿੱਤਾ ਪਿਆ।
ਹਾਂਜੀ।
ਹਮ।
ਹਾਂ ਹੀ ਨਾ ਜੀ ਉਹਨਾਂ ਨੇ ਤਾਂ ਕੰਮ ਸਾਨੂੰ ਪਤਾ ਹੀ ਆ, ਸਕੂਲਾਂ ਵਾਲਿਆਂ ਦਾ ਤਾਂ ਛੋਟੇ-ਛੋਟੇ ਹੁੰਦਾ ਨੂੰ ਚਾਰਟ ਦੇ ਦਿੰਦੇ ਐ।
ਹੂੰ ਹੁਨ ਓਈ ਬਨਾ ਰਈ ਆ ਨਾ ਕਿੰਨਾ ਔਖਾ ਕੰਮ ਆ ਏਵੀ ਮੈਨੂੰ ਖੁਦ ਨੂੰ ਔਖਾ ਲੱਗ ਰਿਆ ਵਾ।
ਹਾਂਜੀ।
ਹੂੰ, ਫੇਰ ਬੱਚੇਆਂ ਨੂੰ ਵੀ ਕਦੇ ਕੁਛ ਕਦੇ ਕੁਛ ਕੈ ਦਿੰਦੇ ਆ ਓ ਬਨਾ ਦੋ ਕਦੇ ਓ ਬਨਾ ਦੋ ਭੁੱਖ ਲੱਗੀ ਆ।
ਬਿਲਕੁਲ।
ਹੂੰ, ਪੈਲਾਂ ਓ ਕੰਮ ਕਰਕੇ ਹਟੀ ਸੀਗੀ ਹੁਣ ਬੱਚੇ ਥੋੜਾ ਬਾਰ ਗਏ ਨੇ, ਮੈਂ ਕਿਆ ਚਲ ਨਾਲੇ, ਵੀ ਬਨਾ ਦਵਾਂ ਨਾਲੇ ਤੁਆਡੇ ਨਾਲ ਗੱਲ ਕਰ ਲਾਂ।
ਠੀਕ ਐ ਜੀ।
ਹਾਂਜੀ, ਚਾਟ ਵੀ ਏਦਾਂ ਦਾ ਦਿੱਤਾ
ਹਾਂਜੀ।
ਵੀ ਨਾ ਦਾ ਫੋਟੋ ਬੰਦਾ ਲਾ ਸਕਦਾ ਤੇ ਹੁ ਮਤਲਬ ਜਾਅਦਾ ਪਰਿੰਟ ਆਊਟ ਕਢਵੋਣੇ ਪੈਨੇ ਨੇ ਤੇ ਯਾਂ ਫੇਰ ਕੋਈ ਬੁੱਕ ਵਗੈਰਾ ਲਿਆ ਕੇ ਓਦੇ ਵਿੱਚੋਂ ਕਟਿੰਗ ਹੋਨਗੀਆਂ।
ਅੱਛਾ ਜੀ, ਇੱਕ ਤਾਂ ਮੈਂ ਕੀ ਮਤਲਬ ਕੀ ਏਨਾਂ ਦੇ
ਹਾਂਜੀ ਸਕਰੈਪ ਬੁੱਕ ਵੀ ਆ ਤੇ ਚਾਟ ਵੀ ਆ‌। ਇਸ ਟੈਮ ਚਰਟ ਬਣਾ ਰਈ ਸੀਗੀ ਮੈਂ।
ਅੱਛਾ ਜੀ।
ਚਾਟ ਦੇ ਵਿੱਚ ਓ ਫਾਈਵ ਸੈਂਸਿਸ ਦੱਸੀਆਂ ਨੇ ਵੀ ਹਨਾ। ਜਿੱਦਾਂ ਆਈਜ਼ ਕੀ ਕਰਦੀ ਆ ਵਰਕ
ਅੱਛਾ ਜੀ।
ਆਈਜ਼ ਵੀ ਸੀ ਮਤਲਬ ਅ ਦੇਖਣ ਦਾ ਕੰਮ ਕਰਦੀ ਆ। ਤੇ ਨੱਕ ਸਮੈੱਲ ਵਾਸਤੇ ਆ, ਤੇ
ਹਾਂਜੀ।
ਏਦਾਂ ਮਤਲਬ ਸਾਰਾ ਕੁਛ, ਮਤਲਬ ਕੇ ਨਾਲੇ ਤਾਂ ਬਣੋਣਾ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
ਤੇ ਨਾਲੇ ਲਿਖਣਾ।
ਕਾਫੀ ਜਾਅਦਾ ਦੇ ਰਏ ਐ ਵਰਕ ਛੋਟੇ-ਛੋਟੇ ਬੱਚੇ ਨੇ ਕਿੰਨ ਵੀਂ ਦੀ ਕਲਾਸ ਦਾ ਬੱਚਾ?
ਫਸਟ ਕਲਾਸ ਦੇ ਵਿੱਚ ਬੋਤ ਐ ਮੈਂ
ਫਾਸਟ ਕਲਾਸ ਚ ਈ ਚਾਟ ਦੇਈ ਜਾਂਦੇ ਜੀ।
ਹੋਰ।
ਪੈਲਾਂ ਹੈ, ਸਕਰੈਪ ਬੁੱਕ, ਸਕਰੈਪ ਬੁੱਕ ਦੇ ਵਿੱਚ ਹਿੰਦੀ ਦਾ, ਹਿੰਦੀ ਦਾ ਹਲੇ ਬੱਚੇਆਂ ਨੂੰ, ਹੁਣ ਸਟਾਰਟ ਕੀਤਾ ਵੇ ਬੱਚੇ ਹਿੰਦੀ ਕਿੱਦਾਂ ਲਿਖ ਲੈਨਗੇ।
ਹਾਂਜੀ, ਏ ਤਾਂ ਹੈ।
ਅੱਗੇ ਹੁੰਦਾ ਸੀ ਚਲੋ ਟਾਈਮ ਦੇ ਸਾਬ ਨਾਲ, ਪੈਲਾਂ ਤਾ ਚਲੋ। ਫ਼ਸਟ ਕਲਾਸ ਦੇ ਵਿੱਚ ਓੜਾ-ਐੜਾ ਸਟਾਰਟ ਹੁੰਦਾ ਸੀ ਤੇ ਅੰਗਰੇਜ਼ੀ ਅਹ ਏ-ਬੀ-ਸੀ ਸਟਾਰਟ ਕਰਦੇ ਸੀ, ਹੁਨ ਬੱਚੇਆਂ ਨੂੰ ਜੇੜੇ ਆ ਸਨਟੈਂਸ ਬਨੋਨੇ ਵੀ ਲੱਗੇ, ਕੈ ਦਿੱਤਾ ਵੀ, ਹੂੰ। ਸਨਟੈਂਸ ਬਨਾਓ ਇੰਗਲਿਸ਼ ਦੇ ਸਾਰਾ ਕੁਛ ਕਰੋ।
ਅੱਛਾ ਜੀ।
ਹੂੰ, ਬੱਚੇਆਂ ਦੇ ਬੋਤ ਦਿਮਾਗ ਤੇ ਓ ਹੋ ਰਿਆ ਵਾ ਹੁਨ।
ਬਸ।
ਹੁਨ ਇਕ ਸੇਮ ਬਰਾਬਰ 'ਚ ਤੀਜਾ ਮਤਲਬ, ਜਿਵੇਂ ਪੰਜਾਬੀ ਦਾ ਲਾ ਲਓ ਫਲਾਂ ਦੇ ਨਾਮ ਹੋ ਗਏ ਅੰਗਰੇਜੀ ਦੇ ਵਿੱਚ ਫਰੂਟ ਨੇਮ ਹੋ ਗੇ ਓ ਬੱਚੇ ਨਾ ਮਤਲਬ ਪਜ਼ਲ ਹੋਗੇ ਤੇ ਓ, ਵਿੱਚ ਈ ਅੰਗਰੇਜੀ, ਵਿੱਚ ਈ ਪੰਜਾਬੀ ਲਿਖੀ ਜਾਂਦੇ ਆ।
ਠੀਕ ਐ।
ਹੂੰ
ਕਸਟ ਹਮੇਸ਼ਾ ਵਧਦਾ ਜਵਾਕਾਂ ਦਾ
ਹਾਂਜੀ।
ਛੋਟੇ-ਛੋਟੇ ਜਵਾਕਾਂ ਨਾਲ ਐਡੀਆਂ-ਐਡੀਆਂ ਗੱ
ਚਲੋ ਐਂ ਆ ਵੀ, ਜਿਵੇਂ ਹੁਨ ਏ-ਆਈ ਦਾ ਟੈਮ ਆ ਤੇ ਓਦੇ ਹਸਾਬ ਨਾਲ ਤਾਂ ਬੱਚੇਆਂ ਨੂੰ ਵੀ ਥੋੜਾ ਫਾਸਟ ਹੋਨਾ ਪੈਣਾ ਈ ਐ। ਪੜਾਈ ਦੇ ਵਿੱਚ ਤੇਜ ਹੋਣਗੇ ਤਾਂਈ ਆ।
ਫੇਲ ਈ ਐ ਹਾਂਜੀ।
ਹਾਂਜੀ।
ਪਰ ਫੇਰ ਵੀ ਏ ਨਾਂ ਜਿਵੇਂ ਛੋਟੇ ਬੱਚੇਆਂ ਨੂੰ ਜਾਦਾ ਇੱਧਰ ਮਤਲਬ, ਕੰਮ -ਕੁੁੰਮ ਤੇ ਏਧਰ ਈ ਉਲਝੇ ਰੈਂਦੇ ਆ ਵਿਚਾਰੇ, ਐਡੇ -ਐੱਡੇ ਬੈਗ ਚੱਕ ਕੇ ਆਉਨੇ ਪੈਂਦੇ ਆ ਸਕੂਲੋਂ।
ਹਾਂਜੀ- ਹਾਂਜੀ।
ਬਾਕੀ ਹੁਨ ਤਾਂ ਜਾਦਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਈ ਐ ਬੱਚੇ, ਬੱਸ ਦੇ ਵਿੱਚ।
ਹਾਂਜੀ ਬੱਸ ਔਂਦੀ ਆ ਬੱਸ ਵਿੱਚ ਚੜਦੇ ਪਰ ਬੱਸਾਂ ਦੇ ਵਿੱਚ ਵੀ ਬੱ ਚੇ, ਕੀ ਕਰਨਗੇ ਬੋਤ ਜਾਦਾ ਈ ਗਰਮੀ ਆ। ਗਰਮੀ ਦੇ ਕਰਕੇ ਬੁਰਾ ਹਾਲ ਈ ਹੋਏਆ ਪੇਆ।
ਬਿਲਕੁਲ।
ਹਾਂਜੀ।
ਗਰਮੀ ਵੱਡੇ- ਵੱਡੇਆਂ ਦਾ ਡਾਟ ਕੱਢੀ ਚਲੀ ਜਾਂਦੀ ਐ ਜੀ।
ਅੱਜ ਥੋੜੀ- ਥੋੜੀ ਹਵਾ ਚੱਲ ਰਈ ਜਿਵੇਂ ਮੀਂ ਆਊਗਾ ਐਂਵੇ ਲੱਗੀ ਜਾਂਦਾ।
ਹਮ, ਦੇਖੋ।
ਪਰ ਨੈੱਟ ਤੇ ਦੇਖੇਆ ਜਾਵੇ ਤਾਂ, ਹਲੇ ਤੱਕ ਮੀਂ ਲਿਖੇਆ ਨੀਂ ਹੋਏਆ, ਕਿਉਂਕਿ ਨੈੱਟ ਤੇ ਬੌਤ ਤਾਂ, ਜਨੀ ਜ ਵੈਦਰ ਐਪ ਵਾਲਾ ਵਾ। ਐਪ, ਜੇੜਾ ਬੈਦਰ ਆਲਾ। ਤੇ ਓਦੇ ਵਿੱਚ ਕਾਫੀ ਪਤਾ ਲੱਗ ਜਾਂਦਾ ਆਪਾਂ ਨੂੰ, ਅੱਜ ਮੀਂ ਆਉਣਾ ਜਾਂ ਨਈਂ ਆਉਣਾ। ਕਿੰਨੇ ਵਜੇ ਔਣਾ ਥੋੜਾ ਬੋਤ ਅੱਗੇ -ਪਿੱਛੇ ਹੋ ਜਾਂਦਾ ਯਾਨੀ
ਕੁਝ ਨੀਂ, ਦੱਸਦੇ ਤੇ ਹੈਗੇ ਹੀ ਆਂ ਪਤਾ ਲੱਗ ਜਾਂਦਾ ਓਥੇ ਈ।
ਸਾਰਾ ਪਤਾ ਲੱਗ ਜਾਂਦਾ, ਓਦੇ ਵਿੱਚ ਵੀ ਮੀਂ ਹੈਗਾ ਜਾਂ ਨਈ ਹੈਗਾ।
ਹਾਂਜੀ- ਹਾਂਜੀ।
ਹਾਂਜੀ। ਹੋਰ, ਦੱਸੋ ਜੀ?
ਬਾਸ ਠੀਕ- ਠਾਕ ਆ ਜੀ ਵਧੀਆ ਜੀ, ਦੇਖੋ ਜੀ ਮੈਡਮ ਹੁਨ ਕੀ ਬਨਾ ਰਏ ਆ ਅੱਜ ਸ਼ਾਮ ਨੂੰ ਦੇਖਾਂਗੇ, ਅੱਜ ਈ ਆਏ ਆ ਮੈਡਮ।
ਕੀ ਬਨਾਨਾ?
ਹਮ, ਦੇਖੋ ਮੈ ਖਹਾਂ ਮੈਡਮ ਅੱਜ ਈ ਆਏ, ਦੇਖੋ ਕੀ ਬਨਾਓਣਗੇ ਅੱਜ
ਸਪੈਸ਼ਲ ਕੁਛ ਬਨਾ ਕੇ ਖਵਾਓਨਗੇ
ਬਿਲਕੁਲ ਜੀ -ਬਿਲਕੁਲ।
ਹਾਂਜੀ
ਚਾਰ ਪੰਜ ਦਿਨਾਂ ਬਾਦ ਆਯਾ ਜੀ ਅੱਜ।
ਠੀਕ ਐ।
ਹੋਰ ਤੁਸੀਂ ਖਾ ਲਿਆ ਖਾਣਾ?
ਹਾਂਜੀ ਬਸ ਬੱਚੇ ਕੈਦੇ ਚੌਲ ਬਣਾਣੇ ਆ। ਖਾਣੇ ਆ, ਫੇਰ ਚੌਲ ਬਣਾ ਕੇ ਦਿੱਤੇ ਤੇ
ਠੀਕ ਐ ਜੀ।
ਹੁਣ ਸਾਮ ਨੂੰ ਦੇਖਦੇ ਅਰਬੀ ਬਣਾਵਾਂਗੇ ਜਾਂ ਤਾਂ ਤਰੀ ਆਲੀ
ਅੱਛਾ ਜੀ, ਅਰਬੀ ਇੱਧਰ ਲਿਆਂਦੀ ਐ ਮੈਡਮ ਨੇ ਸਾਡੀੇ ਨੇ ਅਰਬੀ ਤੇ ਗਵਾਰਾਂ ਫਲੀਆਂ ਲਿਆਂਦਾ ਆ ਦੇਖੋ ਕੇੜਾ ਬਣਾਉਣਗੇ।
ਹਾਂਜੀ ਅਹ ਸਾਡੇ ਆਏ ਆ ਵੀ ਜੇੜਾ ਗਵਾਰਾਂ ਫਲੀਆਂ ਹੁੰਦੀਆਂ ਨੇ ਅਹ ਉਨਾਂ ਨੂੰ ਵੀ ਜਾਣੀ ਕਿ ਛੋਟੇ-ਛੋਟੇ ਪੀਸ ਦੇ ਵਿੱਚ ਕੱਟ ਲੈਕੇ ਕੱਟ ਲੈਂਦੇ ਨੇ।
ਅੱਛਾ ਜੀ।
ਕੱਟ ਕੇ ਉਦੋਂ ਬਾਅਦ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਉਬਾਲ ਲੈਣਾ ਸਾਈਡ ਪਾਨੀ ਦੇ ਵਿੱਚ, ਉਬਾਲ ਕੇ ਕੱਢ ਲਈਆਂ ਇੱਕ ਵਾਰੀ ਤੇ ਫੇਰ ਓਨੂੰ ਨਾ ਜਿਵੇਂ ਸਿੰਘ ਦਾਣੇ ਜੀਨੂੰ ਕਹਿੰਦੇ ਮੂੰਗਫਲੀ ਦੇ ਦਾਣੇ ਹੁੰਦੇ ਆ ਜੇੜੇ। ਉਨਾਂ ਨੂੰ ਥੋੜ੍ਹਾ ਜਿਹਾ ਤਵੇ ਦੇ ਉੱਤੇ ਭੁੰਨ ਕੇ ਫੇਰ ਓਨੂ ਨੂੰ ਮਿਕਸਰ ਦੇ ਵਿੱਚ ਹਾਂ ਮਿਕ ਦੇ ਵਿੱਚ ਜਾਣੀ ਬਰੀਕ ਕਰ ਲੈਣਾ ਥੋੜਾ ਪਾਊਡਰ ਟਾਈਪ ਲਸਣ ਹੋ ਗਿਆ ਤੇ ਹਰੀਆਂ ਮਿਰਚਾਂ ਹੋ ਗਈਆਂ ਉਨਾਂ ਨੂੰ ਜਦੋਂ ਆਪਾਂ ਤੇਲ ਪਾ ਲਿਆ ਨਾ ਥੋੜ੍ਹਾ ਜਿਆ
ਹ
ਤੇ ਉਹਦੇ ਵਿੱਚ ਜੇੜਾ ਆਪਣਾ ਲਸਣ ਹੋ ਗਿਆ ਤੇ ਹਰੀਆਂ ਮਿਰਚਾਂ ਨੂੰ ਥੋੜ੍ਹਾ ਜਿਹਾ ਜਾਣੀ ਜਦੋਂ ਕਲਰ ਜਿਆ ਬਦਲ ਗਿਆ ਵੀ ਪਤਾ ਲੱਗ ਗਿਆ ਵੀ ਲਸਣ ਆ ਜੇੜਾ ਪੁੱਜ ਗਿਆ ਤੇ ਨਾ ਉਦੇ ਵਿੱਚ ਜੇੜਾ ਪਾਊਡਰ ਆ ਉਨੂੰ ਪਾ ਦੇਣਾ, ਥੋੜ੍ਹਾ ਜਿਹਾ ਸ਼ਾਇਦ ਮੇਰੇ ਹਿਸਾਬ ਨਾਲ ਨੂਨ ਤਾਂ ਚਲੋ ਪਾਉਂਦੇ ਈ ਆ, ਮਿਰਚ ਵੀ ਪਾ ਦਿੰਦੇ ਨੇ। ਤੇ ਉਦੇ ਵਿੱਚ ਹਲਕੀ ਜਿਹੀ ਹਲਦੀ ਪਾ ਲੈਂਦੇ ਆ। ਮਸਾਲਾ ਪੂਰਾ ਬਣ ਗਿਆ ਫੇਰ ਥੋੜ੍ਹਾ ਜਿਹਾ ਪਾਣੀ ਪਾ ਕੇ ਭੁੰਨ ਲੈਣਾ ਤੇ ਜੇੜੀਆਂ ਫਲੀਆਂ ਨੇ ਉਨੂੰ ਵਿੱਚ ਸੁੱਟ ਕੇ ਫਿਰ ਥੋੜ੍ਹਾ ਪਾਨੀ ਪਾ ਲੈਣਾ, ਇੰਨਾ ਕਿ ਮਤਲਬ ਕਿ ਸਾਡੇ ਇੱਧਰ ਮਹਾਰਾਸ਼ਟਰ ਤੋਂ ਮਤਲਬ ਕਿ ਬਣਾਉਂਦੇ ਨੇ ਬੋਤ ਈ ਤਰੀ ਆਲੀਆਂ ਜੇੜੀਆਂ ਫਲੀਆਂ ਨੇ ਬੋਤ ਵਧੀਆ ਲੱਗਰੀਆਂ ਖਾਣ ਨੂੰ।
ਠੀਕ ਐ ਜੀ।
ਆਈ ਸੀ ਹੂ ਜਿਵੇਂ ਅਰਬੀ ਆ। ਅਰਬੀ ਪੇਲਾਂ ਤਾਂ ਸਾਡੇ ਸੁੱਕੀ ਖਾ ਕੇ ਮਤਲਬ ਕਿ ਬੋਤ ਖੁਸ਼ ਹੁੰਦੇ ਸੀ ਵੀ ਸੁੱ ਕੀ ਵਧੀਆ ਲੱਗਦੀ ਆ, ਪਰ ਜੇ ਜੇਰੀ ਐ ਨਾ ਮੈਂ ਮਤਲਬ ਕੇ ਤਰੀ ਆਲੀ ਬਣਾਉਣ ਲੱਗੀ ਆ ਤੇ ਹੁਣ ਤਰੀ ਆਲੀ ਵੀ ਨ ਕੇਂਦੇ ਵੀ ਉਵੇਂ ਦੀ ਬਣਾਓ ਤ ਅਰਬੀ।
ਠੀਕ ਐ ਜੀ।
ਹੂੰ ਅਰਬੀ ਨੂੰ ਵੀ ਪੇਲਾਂ ਛੋਟੇ-ਛੋਟੇ ਬਰੀਕ ਮਤਲਬ ਪੀਸ ਕੱਟ ਲੈਣੇ ਆ ਫੇਰ ਨੂਣ ਆਲੇ ਪਾਨੀ ਚ। ਭਿਯੋ ਦੇਣਾ ਓਨੂੰ, ਫੇਰ ਓਨੂੰ ਜਿਵੇਂ ਹਨਾ ਲਿਫਾਫਾ ਹੱਥ ਤੇ ਚਾੜ ਲੈਣਾ ਵੀ ਕਿਉਂਕਿ ਕੰਡ ਲੜ ਜਾਂਦੀ ਅਪਣੇ।
ਤੇ ਓਨੂੰ ਸਾਫ਼ ਕਰਕੇ ਤੇ ਓਨੂੰ ਜਿੱਦਾਂ ਟੋਕਰੀ ਦੇ ਵਿੱਚ ਕੱਢ ਲੈਣਾ, ਫੇਰ ਉਨੂੰ ਤੇਲ ਦੇ ਵਿੱਚ ਫਰਾਈ ਕਰਨਾ ਪੈਲਾਂ।
ਫੇਰ ਜਿਵੇਂ ਆਪਣਾ, ਕੋਈ ਵੀ ਮਸਾਲਾ ਬਣਾਉਂਨੇ ਆ ਤਰੀ ਵਾਲੀ ਸਬਜ਼ੀ ਨੂੰ ਬਣਾ ਕੇ ਅਰਬੀ ਨੂੰ ਵਿੱਚ ਸੁੱਟ ਦੇਣਾ, ਥੋੜ੍ਹੀ ਜਿਹੀ ਜਿਹੜੀ ਕਸਤੂਰੀ ਮੇਥੀ ਹੁੰਦੀ ਆ ਉਹ ਪਾ ਲੈਣੀ ਆ, ਉਹਦੇ ਨਾਲ ਸਬਜ਼ੀ ਇੰਨੀ ਨੀ ਸਵਾਦ ਬਣਦੀ ਇੰਨੀ ਜ਼ਿਆਦਾ
ਅੱਛਾ ਜੀ
ਬਹੁਤ ਵਧੀਆ ਲੱਗਦੀ ਆ ਉਹ ਵਾਲੀ, ਕਦੇ ਟਰਾਈ ਕਰਿਓ ਬਣਾਇਓ ਕਦੇ ਉਹ।
ਬਿਲਕੁਲ ਜੀ, ਦੇਖਦੇ ਆ ਕੋਈ ਗੱਲ ਨੀ।
ਹਾਂਜੀ, ਸੁੱਕੀ ਤਾਂ ਹੁਣ ਸਾਡੇ ਖਾਣੋ ਹਟ ਗੇ, ਕੋਈ ਨੀ ਖਾਂਦਾ ਸੁੱਕੀ।
ਪੂਰੀ ਬਣ ਜਾਂਦੀ ਐ, ਹਨਾ?
ਹੋਰ
ਹੈਜੀ
ਹੋਰ ਦੱਸੋ ਤੁਸੀਂ ਕੀ ਬਣਾ ਲੈਂਨੇ ਔ?
ਮੈਂ ਤਾਂ ਜੀ ਨਾਨ ਵੈਜ ਜ਼ਿਆਦਾ ਬਣਾ ਲੈਂਨਾ।
ਠੀਕ ਐ।
ਅੱਛਾ ਜੀ
ਕਦੇ ਮਹਾਰਾਸ਼ਟਰ ਦਾ ਕੁਛ ਬਣਾ ਕੇ ਖਾ ਕੇ ਦੇਖਿਓ, ਯੂਟਿਊਬ ਤੋਂ ਕੱਢ ਕੇ। ਬਹੁਤ ਵਧੀਆ-ਵਧੀਆ ਚੀਜ਼ਾਂ ਨੇ ਹਾਂ ਬੜਾ ਪਾਓ ਹੋ ਗਿਆ, ਹੂੰ
ਵੜਾ ਪਾਓ ਹੋ ਗਿਆ ਡੋਸਾ ਹੋ ਗਿਆ, ਡੋਸਾ ਵੀ ਜਿਆਦਾ ਤਰ
ਡੋਸਾ ਤਾਂ ਇੱਧਰ ਵੀ ਚਲਨ ਚੱਲਦਾ ਨਾ ਬਣਾਦੇ ਆਪਣੇ। ਪੰਜਾਬ ਦੇ ਵਿੱਚ, ਬੜਾ ਭਾਓ ਹੋ ਗਿਆ ਸਾਬੂ ਦਾਣਾ ਖਿਚੜੀ ਹੋ ਗਈ।
ਠੀਕ ਐ ਜੀ, ਸਾਬੂ ਦਾਨਾ ਖਿਚੜੀ ਤਾਂ ਖਾਧੀ ਐ ਜੀ ਮੈਂ।
ਅਹ ਹਾਂਜੀ ਬਹੁਤ ਵਧੀਆ ਲੱਗਦੀ ਆ ਉਹੋ। ਇੱਕ ਪੋਹਾ ਹੁੰਦਾ, ਪੋਹਾ ਵੀ ਬਹੁਤ
ਪੋਹਾ ਹੂੰ ਪੋਹਾ ਨੀ ਖਾਦਾ ਬੀ ਬਣਾਦੇ ਤਾਂ ਹੈਗੇ ਆ ਜੀ, ਉਹ ਨੀ ਖਾਂਦਾ ਜੀ ਮੈਂ।
ਹਾਂਜੀ, ਉਹ ਵੀ ਬਹੁਤ ਵਧੀਆ ਲੱਗਦਾ ਤੇ
ਔਦਰ ਤਾਂ ਜ਼ਿਆਦਾਤਰ ਫਾਸਟ ਫੂਡ ਬਾਲਾ ਖਾਦਾ ਜਾਂਦਾ ਫਾਸਟ ਫੂਡ ਈ ਜ਼ਿਆਦਾ ਖਾਦਾ ਜਾਂਦਾ।
ਹਾਂਜੀ, ਬਹੁਤ ਸਾਰੇ। ਹਾਂਜੀ, ਉਹ ਆਏ ਨਾ ਉੱਧਰ ਮਿਰਚ ਜ਼ਿਆਦਾ ਚਲਦੀ ਐ ਮਿਰਚ ਲੋਕ ਬਹੁਤ ਪਸੰਦ ਕਰਦੇ ਨੇ। ਜਿਹੜੇ ਆਹ ਹੁੰਦੇ ਆ ਨਾ ਮੂੰਗ ਮੂਫਲੀ ਦੇ ਦਾਣੇ ਜਿਹਨੂੰ ਕਹਿੰਦੇ ਆ ਅਹ ਗਿਰੀਆਂ ਕਹਿੰਦੇ ਆ। ਉਹਦੀ ਚਟਨੀ ਵੀ ਬਣਾਉਂਦੇ ਆ ਉੱਧਰ।
ਹਾਂਜੀ, ਖਾਧੀ ਆ ਜੀ ਉਹ ਵੀ ਖਾਧੀ ਆ ਜੀ ਮੈਂ।
ਹੂੰ,
ਤੇ ਇੱਕ ਦਾਬੇਲੀ ਹੁੰਦੀ ਆ ਉਹ ਨੀ ਮੈਨੂੰ ਬਣਾਉਣੀ ਆਉਂਦੀ ਉਹ ਬਹੁਤ ਜ਼ਿਆਦਾ ਸਵਾਦ ਲੱਗੀ, ਜਦੋਂ ਅਸੀਂ ਮਹਾਰਾਸ਼ਟਰ ਗਏ ਔ ਜੋ ਅਸੀਂ ਖਾਧੀ ਸੀਗੀ, ਮੈਨੂੰ ਆਏਂ ਹੁੰਦਾ ਸੀ ਡੇਲੀ ਉਹੀ ਮਿਲੀ ਜਾਵੇ ਪਰ ਮਤਲਬ ਅਹ ਹਸਬੈਂਡ ਨੂੰ ਮੇਰੇ ਨੂੰ ਬੜਾ ਪੳ ਪਸੰਦ ਸੀ। ਉਹ ਇੱਕ ਬਹੁਤ ਅ ਫੇਮਸ ਆ ਉੱਥੇ ਮਤਲਬ ਜਿਹੜਾ ਬੜਾ
ਹਾਂਜੀ-ਹਾਂਜੀ, ਜਿਵੇਂ ਆਪਣੇ ਇੱਧਰ ਸਮੋਸਾ ਫੇਮਸ ਆ ਜੀ ਪੰਜਾਬ ਦੇ ਵਿੱਚ। ਉਵੇਂ ਉਧਰ ਬੜਾ ਪਾਓ ਅ ਜੀ ਫੇਮਸ ਐ ਜਿਆਦਾ ਜੀ